ਹੈਲੋ।
ਹਾਂਜੀ ਨਮਸਤੇ ਦੀਦੀ ਕਿਵੇਂ ਉ?
ਨਮਸਤੇ- ਨਮਸਤੇ ਵਧੀਆ- ਵਧੀਆ ਤੁਸੀਂ ਦੱਸੋ?
ਬਸ ਠੀਕ- ਠਾਕ ਹੋਰ ਕੰਮ ਨਿਬੜ ਗਿਆ ਸਾਰਾ ਘਰ ਦਾ? ਕੀ ਕਰਦੇ ਪਏ ਸੀ?
ਨਿਬੜ ਗਿਆ ਬਸ ਦੁਪਹਿਰ ਦੀ ਰੋਟੀ ਦੀ ਤਿਆਰੀ ਕਰਨ ਲੱਗੇ ਸੀ।
ਅੱਛਾ-ਅੱਛਾ। ਹਾਂਜੀ- ਹਾਂਜੀ ਹੋਰ ਆਂਟੀ ਜੀ ਕਿਵੇਂ ਠੀਕ ਐ ਆਂਟੀ ਜੀ ਦੀ ਸਿਹਤ?
ਹਾਂਜੀ- ਹਾਂਜੀ ਆਂਟੀ ਵੀ ਵਧੀਆ ਨੇ।
ਅੱਛਾ ਜੀ ਹੋਰ ਤੁਸੀਂ ਸੁਣਾਓ? ਕੀ ਕਰਦੇ ਰਹਿੰਦੇ ਅੱਜ ਕੱਲ, ਕੀ ਹੋ ਰਿਆ?
ਬਸ ਆਪਣਾ ਤਾਂ ਇਹੀ ਐ ਸਾਡੇ ਨਿਆਣਾ ਨਿਆਣੇ ਨੂੰ ਸਾਂਭਦੇ ਰਹੋ।
ਹਾਂਜੀ ਬੇਟੀ ਕਿੰਨੇ ਚੀਰ ਦੀ ਹੋ ਗਈ?
ਇਹ ਹੋਗੀ ਕੱਲ ਹੋਈ ਏ ਅੱਠ ਮਹੀਨੇ ਦੀ।
ਅੱਛਾ ਜੀ, ਅੱਛਾ ਅੱਠ ਮਹੀਨੇ ਦੀ ਹੋ ਗਈ ਈ ਹੈਨਾ।
ਹਾਂ, ਹਂਜ, ਹਂਜੀ।
ਅੱਛਾ ਜੀ।
ਹੋਰ ਤੁਸੀਂ ਦੱਸੋ ਬੇਟਾ ਕੀ ਕਰਦਾ ਅੱਜ ਕੱਲ੍ਹ,।
ਬੇਟਾ ਹਜੇ ਗ੍ਰੈਜੂਏਸ਼ਨ ਕਰਦਾ ਪਿਆ ਤੇ ਬੇ- ਟੀ ਈ ਥੇ ਚੈ ਬੱਸ ਸਕੂਲ ਈ ਚੱਲੀ ਜਾਂਦੇ ਦੋਵਾਂ ਦੇ ਏ। ਏਸ ਤਰ੍ਹਾਂਈ ਐ ਹਂਜੀ, ਏ ਤੁਸੀਂ ਨਾ ਮੈਨੂੰ ਦਸੋ। ਸੋ ਤੁਸੀ ਕਿਸ ਦਿਨ ਫ੍ਰਰੀ ਹੋਵੋਂਗੇ। ਆਪਾਪਾ, ਨੀਨੀ ਮੈਂ ਮੈਂ ਨਾ ਮਾਰਕੀਟ ਦਾ ਪ੍ਰੋਗਰਾਮ ਬਨਾਨਾ ਸੀਗਾ। ਹਾਂ ਸਾਡੇ ਨਾ ਪਾਸ ਸੀਗਾ। ਮੈਂ ਕਿਆ ਚਲ ਸੌ਼ਪਿੰਗ ਕਰਲਾਂਗੀ ਥੋੜੀ ਜਿਹੀ ਹੈਨਾ ਤੇ।
ਹਾਂ, ਹਾਂ ਨੀ ਵਧੀਆ ਏ ਕਿੱਥੇ ਦਾ ਸੋਚਿਆ। ਫਿਰ ਕੀ ਸੌ਼ਪਿੰਗ ਕਰਨੀਐ ਲੈਨਾ ਕੀਅ ਤੁਸੀਂ।
ਏ ਮੈਂ ਏ ਸੋਚਿਆ ਸੀਗਾ ਕੀ ਸ਼ਾਮੀ ਚੱਲਾਂਗੇ। ਅਸੀਂ ਤੇ ਸੂਟ ਸੈਟ ਲਿਆਨੇ ਸੀਗੇ।
ਸੂਟ ਠੀਕ ਐ, ਤੇ ਕੇੜੇ ਪਾਸੋ ਚ ਕੇੜੇ ਪਾਸੇ ਚਲੇ ਸ਼ੋਪਿੰਗ ਕਰਨ ਵਾਸਤੇ। ਮੈਂ
ਹਂਜੀ, ਹਂਜੀ, ਹਂਜੀ ਮੈਂ ਏਅ ਪੁੱਛਦੀ ਫਰਸ਼ੀ ਸਲਵਾਰ ਵਾਲਾ ਲਿਐ ਤੁਸੀਂ ਸੂਟ ਕੋਈ?
ਨਈਂ ਮੈਂ ਸੋਚ ਰੀ ਸੀ, ਮੈਂ ਕਿਆ ਬਨ ਬਨਵਾ ਲੈਨੈ ਆਂ, ਇੱਕ ਅੱਜ- ਕੱਲ ਕਾਫ਼ੀ ਟਰੈਂਡ ਹੈਨਾ।
ਹਾਂ ਸੋਚਿਆ ਸੀ, ਮੈਂ ਕਿ ਫਰਸੀ਼ ਸਲਵਾਰ ਨਾ ਤੇਅ ਅੱਜ -ਕੱਲ੍ਹ ਬੋਤ ਚੱਲੀਆਂ ਹੋਈਐਂ ਨਾ ਹਂਜੀ, ਹਂਜੀ।
ਹੂਂੰ ਔ ਰੇਡੀਮੇਡ ਮਿਲ ਜਾਂਦੀਂ ਔ।
ਹੈਂ, ਰੇਡੀਮੇਡ ਵੀ ਮਿਲ ਜੈਂਦੇ। ਜੇ ਹਾਂ ਬਨੇਬਨਾਏ ਵੀ ਮਿਲ ਜਾਂਦੇ ਆ, ਜੇ ਬਨਵਾਨੇ ਹੋਨ ਤੋ ਔਵੀ ਦੇਖ ਲੋਂਗੇ ਆਪਾਂ ਹੈਨਾ। ਪਰ ਮੈਂ ਨਾ ਹਾਂ ਮੇਰੇ ਨਾਂ ਇੱਧਰ ਫੰਕਸ਼ਨ ਵੀ ਸੀਗਾ। ਮੈਂਕਾਂ ਚਲ ਦੀਦੀ ਨੂੰ ਫੋਨ ਕਰਦੀ ਆਂ। ਪੁੱਛਦੀਆਂ ਮੈਂਕਾ ਜੇ ਮਿਲ ਜਾਨ ਤਾਂ ਆ ਪੇ ਲੈ ਲਾਂ। ਕੱਠੇ ਚੱਲੀਏ ਚੁਆਇਸ ਔ ਜੈਂਦੀ ਨਾ ਇੱਕ ਦੂਸਰੇ ਦੀ।
ਹਾਂ ਏਤਾਂ ਹੈ ਤੇ ਤੁਸੀਂ ਵੈਸੇ ਤੁਸੀਂ ਕਿਥੇ ਪ੍ਰੈਫਰ ਕਰਦੇਔ ਉਨੂੰ ਸਟਿੱਚ ਕਰਵਾਨਾ ਪ੍ਰੈਫਰ ਕਰਦੇਔ।
ਨਈ ਮੈਂ ਤਾ ਰੈਡੀਮੇਡ ਈ ਲੈ ਕੇ ਖੁਸ਼ਆ ਬਨਿਆਂ ਬਨਾਇਆ ਮੈਂ ਕੈਨੀਂ ਮਿਲ ਜਾਵੇ। ਲਈਏ ਤੇ ਪਾਈਏ ਹੈਨਾਕਿਉਕਿ ਫੰਕਸ਼ਨ - ਪਤਾ ਕੀ ਫੰਕਸ਼ਨ ਵੀ ਨੇੜੇ ਹੈਗਾ। ਮੇਰੇ ਤੇ ਬੋਤਾ ਟਾਈਮ ਨੀ ਹਂਜੀ, ਮੈਨੂੰ ਐੱਲ ਸਾਈਜ ਆ ਜੈਂਦਾ। ਐਲ ਸਾਈਜ਼ ਨਾ ਮੈਨੂੰ ਆ ਜੈਂਦਾ ਜੂਰਤ ਨੀਂ ਪੈਂਦੀ। ਐਵੇਂ ਸਮਝੋ ਥੋੜ੍ਹੀ ਜਿਹੀ ਫਿਟਿੰਗ ਦੇਨੀ ਪੈਂਦੀਐ। ਤੇ ਉਸ ਤੋਂ ਬਾਦ ਮਤਲਬ ਮੈਨੂੰ ਆ ਜਾੜਗੇ ਹੈਨਾ। ਹਂਜੀ, ਤੇ ਹਂਜੀ। ਹੋਰ, ਹੋਰ ਸਨਾਔ ਕੀ ਕਰਦੇ ਰੈਂਨੇਔ ਹੋਬੀ ਕੀ ਐ ਤੁੱਡੀ? ਫਰੀ ਟਾਈਮਸ ਕੀ।
ਮੈਨੂੰ ਤ ਬਸ ਏ ਹੋਂਦੈ ਕਿ ਜਦੋਂ ਕੁਛ ਨਾ ਕੁਛ ਸਿੱਖਨਾ ਮੈਨੂੰ ਬੜਾ ਪਸੰਦ ਐ। ਜਿਵੇ ਯੂਟਿਊਬ ਤੇ ਲਾ ਕੇ ਨਾ ਕਦੇ ਮੋਟੀਵੇਸ਼ਨਲ ਸਟੋਰੀਜ ਔਦੀਐਂ ਜਿਵੇ ਬੁੱਕਸ ਹੁੰਦੀਆਂ ਨਾ, ਓਡੀਓ ਬੁੱਕਸ, ਮੈਂ ਫੋਨ ਲਾ ਕੇ ਕੰਨ ਨਾਲ ਵੀ, ਕੰਮ ਵੀ ਕਰਦੀ ਰਹਿੰਦੀ ਆ, ਤੇ ਓਵੀ ਸੁਣਦੀ ਰੈਂਦੀ ਆ।
ਨਾਲੇ ਆ ਪਤਾ ਕੀ ਬੇਟੀ, ਬੇਟੀ ਹਜੇ ਛੋਟੀ ਆ। ਤੇ ਬੇਟੀ, ਛੋਟੀ ਹੋਣ ਕਰਕੇ, ਏ ਐ ਕਿ ਤੁਹਾਡੇ ਕੋਲ ਵੀ ਟਾਈਮ ਨੀਂ ਬਿਲਕੁਲ ਵੀ ਮਿਲ ਪਾਂਦਾ ਹਨਾ। ਅਪਣੇ ਹੋਬੀਲੇ ਨੂੰ ਵੀ ਟਾਈਮ ਦੇਣਾ ਪੈਂਦਾ, ਏ ਐ। ਜੇ ਸਾਡੀ ਹੋਬੀ ਹੋਵੇ ਤੇ ਉਹਦੇ ਲਈ ਵੀ ਸਾਨੂੰ ਟਾਈਮ ਚਾਈਦਾ, ਤਾਂਹੀ ਗੱਲ ਬਣਦੀਐ, ਮੈਂ ਹੁਣ ਜਿੱਦਾਂ ਨਾ ਮੈਨੂੰ ਹੈਗਾ ਗਾਡਨਿੰਗ ਦਾ ਸ਼ੌ
ਹੈਲੋ ਹੈਲੋ
ਅੱਗੋਂ ਪੀੜ ਦਿਆਂ ਨਾ, ਮੈਂ ਲੱਗੀ ਰਹਿੰਦੀ ਆ, ਬੜੀ ਹੁੰਦੀ ਹੈ। ਜਿਸ ਸਿਰੇ ਅੱਛਾ ਲੱਗਦਾ ਆ। ਬਸ ਇਹ ਆ, ਤੇ ਫਿਰ ਮੈਂ ਤਾਂ ਐਦਾਂ ਕਰਦੀ ਆਂ। ਕਦੀ-ਕਦੀ ਗਾਣੇ ਸੁਣ ਲਏ, ਪੁਰਾਣੇ ਗਾਣੇ ਪੁਰਾਣੇ ਜੇੜੇ ਸਿੰਗਰ ਹੈਗੇ। ਉਹਨਾਂ ਦੇ ਗਾਣੇ ਵਗੈਰਾ ਸੁਣ ਲੈਣੇ। ਇਹ ਬੱਚੇ ਜਦ ਕੌਲਜ ਬੇਟਾ ਚਲਾ ਜਾਂਦਾ। ਬੇਟੀ ਵੀ ਚੱਲ ਜਾਂਦੀ ਹੈ। ਫੇਰ ਤਾਨੂੰ ਪਤਾ ਉਨਾਂ ਕਿ ਟਾਈਮ ਬਚਦਾ ਸਾਡੇ ਕੋਲ, ਹੈਨਾ। ਹੋਰ, ਛੋ ਤੇ ਸਿਸਟਰ ਕੀ ਕਰਦੀ ਪਈ?
ਉਹ ਹਲੇ ਗਈ ਹੋਈ ਸੀ। ਅ ਔਫਿਸ ਦਾ ਨਾ ਓ ਸੀ, ਟ੍ਰਿਪ ਸੀ, ਟ੍ਰਿਪਨੀ ਟ੍ਰਿਪ ਵੀ ਨੀ ਕਹਿ ਸਕਦੇ, ਮਤਲਬ ਜਿਵੇਂ ਹੁੰਦੀ ਟੇਨਿੰਗ ਹੁੰਦੀ ਐ।
ਹਾਂਜੀ, ਹਾਂਜੀ, ਹਾਂਜੀ, ਹਾਂਜੀ
ਤੇ ਓ, ਉਹਸ ਮਤਲਬ ਜੇੜਾ ਜਿੰਨਾ ਵੀ ਸਟਾਫ ਨਵਾਂ ਆਇਆ ਸੀ। ਤੇ ਉਹਨਾ ਨੂੰ ਟ੍ਰੇਨਿੰਗ ਤੇ ਭੇਜਿਆ ਸੀ। ਦਿੱਲੀ
ਅੱਛਾ ਜੀ, ਉਹ ਮਤਲਬ ਕੇੜੇ ਡਿਪਾਟਮੈਂਟ ਵਿੱਚ ਕਰਦੀ ਆ ਜੋਬ
ਉਹ ਕਰਦੀ ਆ ਜੂਲਰੀ ਡਿਪਾਟਮੈਂਟ
ਅੱਛਾ ਜੀ, ਅ ਉਹ ਵਧੀਆ, ਬਹੁਤ ਵਧੀਆ‌। ਉਹ ਤਾਂ ਐਨ ਵਧੀਆ ਨੀਟ ਐਂਡ ਕਲੀਨ ਕੰਮ ਆ, ਹੈਨਾ ਉਹਦੇ ਵਿੱਚ ਤਾਂ ਕੋਈ ਨੀ ਹੈਗਾ। ਪਰ ਵਧੀਆ-ਵਧੀਆ, ਵਧੀਆ ਅੱਛੀ ਸੈਲਰੀ ਮਿਲ ਜਾਂਦੀ ਆ।
ਹਾਂਜੀ-ਹਾਂਜੀ
ਚਲੋ ਵੇ ਆ ਨਾ ਹਜੇ ਆਪਣਾ ਐਕਸਪੀਰੀਅਸ ਹੋ ਜਾਂਦਾ। ਕੁਛ ਮਹੀਨੇ ਕੰਮ ਕਰਕੇ ਫੇਰ ਅੱਗੋਂ ਵਧਾ ਵੀ ਦਿੰਦੇ ਆ।
ਹਾਂਜੀ ਵਧਾਂਦੇ ਓ ਤਾਂ ਵਧਾ, ਉਨਾਂ ਦਾ ਰੂਲ ਹੈ। ਮਤਲਬ ਕੰਪਨੀ ਬਹੁਤ ਵਧੀਆ ਹਾਂਜੀ-ਹਾਂਜੀ ਮੈਂ ਵੀ ਜੋਬ ਕਰਦੀ ਸੀ। ਮੈਂ ਵੀ ਉੱਥੇ ਹੀ ਕਰਦੀ ਸੀ। ਸੇਮ
ਹਟ
ਹਾਂਜੀ, ਮੈਂ ਬਾਅਦ ਵੀ ਕਰਦੀ ਸੀ। ਵਿਆਹ ਤੋਂ ਬਾਅਦ ਮੈਂ ਕੀਤਾ, ਇਹ ਸਾਲ
ਬੱਚਿਆਂ, ਐਡੀ ਹੋਣੀ ਹੈ ਨਾ ਤੁਸੀਂ, ਜਦ ਤਾਡੀ ਬੇਟੀ ਟੀ ਹੋ ਗਈ, ਬੇਟੀ ਹੋ ਗਈ। ਉਸ ਤੋਂ ਬਾਅਦ ਨੀ ਫਿਰ ਤੁਸੀਂ ਕਰ ਪਾਏ। ਹਾਂਜੀ
ਹਾਂਜੀ, ਮਤਲਬ ਮੇਰਾ ਕੀ ਸੀ। ਜਦੋਂ ਮੈਂ ਕੰਸੀਵ ਕੀਤਾ ਸੀ। ਉਦੋਂ ਵੀ ਮੈਂ ਨੌ, ਅੱਠ ਨੌ-ਨੌ ਮ ਇੱਕ ਮਹੀਨੇ ਤਕ ਜਾਂਦੀ ਰਹੀ ਸੀ। ਸੱਤ- ਅੱਠ ਮਹੀਨੇ ਤੇ, ਉਸ ਤੋਂ ਬਾਅਦ ਫੇਰ ਮੈਂ ਛੱਡਿਆ ਸੀ। ਕਿ ਵੀ ਮੈਂ ਕਿਹਾ ਚਲੋ ਡਾਕਟਰ ਨੇ ਕਹਿਤਾ ਸੀ ਨਾ ਕਿ ਬੈਡ ਰੈਸਟ ਚਾਹੀਦਾ। ਫੇਰ ਮੈਂ ਦੋ ਕੁ ਮਹੀਨੇ ਚਲੋ, ਔਫਿਸ ਵਾਲੇ ਨੇ ਕਹਿ ਦਿੱਤਾ ਸੀ। ਤੁਸੀਂ ਛੁੱਟੀ ਲੈ ਲਓ।
ਹਾਂਜੀ-ਹਾਂਜੀ ਨਹੀਂ ਉਹ ਤਾਂ ਹੈ। ਦੇਖੋ ਜੋਬ ਤਾਂ ਆਂਉਦੀ ਜਾਂਦੀ ਰਹਿੰਦੀ ਆ। ਪਰ ਇਹ ਆ ਬ ਬੱਚੇ, ਕਿਹੜੇ ਸਾਹਸ ਆਸਾਨੀ ਨਾਲ ਮਿਲਦੇ ਆ। ਬੱਚੇ, ਲੈ ਕਿਹੜੇ ਭਗਵਾਨ ਕੋ ਆਸਾਨ ਹੈਗੇ ਆ, ਹੈਨਾ। ਉਹ ਸਭ ਤੋਂ ਪਹਿਲਾਂ ਆ। ਬਾਕੀ ਨੌਕਰੀਆਂ ਦਾ ਕੀ, ਅਜ ਨੀ ਤ ਫੇਰ ਸਈ ਹੈਨਾ ਹੋਰ, ਹੋਰ ਭਾਅਜੀ ਠੀਕ ਐ ਗਏ ਹੋੋਏ ਜੋਬ ਤੇ?
ਹਾਂਜੀ-ਹਾਂਜੀ ਓ ਵੀ ਉੱਥੇ ਹੀ ਆ ਹਾਲੇ ਕਰਨਾ ਸੀ ਮੈਂ ਸੋਚਿਆ ਸੀ ਉਨਾਂ ਨੂੰ ਠਹਿਰ ਕੇ ਫ਼ੋਨ ਕਰਾਂਗੀ। ਤੇ ਗੁੜੀਆਂ ਦੀ ਗੱਲ ਕਰਾਵਾਂਗੀ। ਹਾਂਜੀ-ਹਾਂਜੀ ਉਨਾਂ ਦਾ ਵਧੀਆ ਉਨਾਂ ਦਾ ਸਾਰਾ ਮਤਲਬ ਉਨਾਂ ਦਾ ਵੀ ਉਨਾਂ ਦੇ ਅ ਕੰਪਨੀ ਵੱਲੋਂ ਈ ਹੁੰਦਾ ਨਾ ਰੈਂਣਾ, ਖਾਣਾ ਪੀਣਾ ਸਾਰਾ ਉਨਾਂ ਦੇ ਵਲੋਂ ਈ ਹੁੰਦਾ ਐ 'ਤੇ ਆਪਣੀ ਕੋਈ ਹੈਡਿਕ ਨੀ ਹੁੰਦੀ ਉਨਾਂ ਨੂੰ।
ਭਾਅਜੀ ਕਿੰਨੇ ਵਜੇ ਚੱਲ ਜਾਂਦੇ ਅੱਛਾ ਉੱਥੇ ਹੀ ਰੈਂਦੇ ਹੈਗੇ ਰੈਣਾ, ਖਾਣਾ ਸਭ ਵਿੱਚੇ ਈ ਐ।
ਹਾਂਜੀ-ਹਾਂਜੀ ਮਤਲਬ ਉਨਾਂ ਦਾ ਹੁੰਦਾ ਕੰਮ ਦੇ ਹਿਸਾਬ ਨਾਲ ਐ ਕਿਵੇਂ ਜਿਵੇਂ ਕਈ ਵਾਰ ਜਿਵੇਂ ਮੀਂ ਵੇਰਾ ਹੋ ਜਾਂਦਾ ਐ ਫੇਰ ਤਾਂ ਉਨਾਂ ਦਾ ਮਤਲਬ ਛੁੱ ਟੀ, ਐ ਵੇਲੇ ਬੈਠੇ ਰੈਂਦੇ ਆ ਕਈ ਵਾਰ।
ਹਾਂਜੀ-ਹਾਂਜੀ-ਹਾਂਜੀ ਅੱਛਾ ਜੀ।
ਜੇ ਮੌਸਮ ਜਿਵੇਂ ਹੁੰਦਾ ਫੇਰ, ਫੇਰ ਉਨਾਂ ਦਾ ਚੱਲਦਾ ਰੈਂਦਾ ਕਦੇ-ਕਦੇ ਦਿਨ-ਰਾਤ ਵੀ ਚੱਲਦਾ ਐ।
ਹਾਂ ਚਲੋ ਵਧੀਆ ਆ ਆਪਣਾ ਸ ਸਈ ਆ ਬਿਜ਼ੀ ਰੈਣਾ ਚਾਈਦਾ ਆ ਹਨਾ। ਹੋਰ ਕੀ ਤੁਸੀਂ ਗੱਲ ਸੁਣੋ ਜਿੰਮ ਕਰਨਾ ਸੀ ਜੁਆਇਨ ਮੈਂ ਸੋਚਦੀ ਸੀ ਜਿੰਮ ਦੇ ਬਾਰੇ ਮੈਂ ਕ ਚਲੋ ਸਾਥ ਹੋ ਜਾਂਦਾ ਕੱਠੇ ਚੱਲੇ ਚੱਲਾਂਗੇ ਹਨਾ‌।
ਹਾਂਜੀ-ਹਾਂਜੀ ਦੇਖਲੋ ਕਿੱਥੇ ਤੁਹਾਡੇ ਕੋਲ ਹੈ ਕੋਈ ਨੀਅਰ ਬਾਏ ਜੇ ਹੈ।
ਹਾਂ ਮੈਂ ਪਤਾ ਦ ਮੈਂ ਨਾ ਦੋ-ਤਿੰਨ ਦੇ ਖੇ ਸੀ ਹਾਂਜੀ ਜਦੋਂ ਤੁਸੀਂ ਆਪਣੀ ਬੇਟੀ ਤੋਂ ਵੀ ਟਾਈਮ ਕੱਢ ਸ ਕੋ ਜੇ ਨਈ ਤੇ ਫੇਰ ਏਦਾਂ ਕਰਦੇ ਜੇ ਜਿੰਮ ਨਈ ਤਾਂ ਫੇਰ ਆਪਾਂ ਸਵੇਰ ਦੀ ਸੈਰ ਤੇ ਨਿਕਲ ਜਾਏ ਆ ਕਰਾਂਗੇ ਨਾਲ ਏਨੂੰ ਲੈ ਜੇ ਕਰਾਂਗੇ ਪ੍ਰੈਮ ਵਿੱਚ ਪਾ ਕੇ ਕੀ ਕੈਂਨੇ ਆ।
ਹਾਂ ਨਈ ਠੀਕ ਐ ਵਧੀਆ ਕੈ ਰੇ ਓ।
ਗੁੜੀਆਂ ਦੀ ਵੀ ਸੈਰ ਹੋ ਜੇਆ ਕਰੇਗੀ ਨਾਲੇ ਸਵੇਰੇ ਵੈਸੇ ਈ ਅੱਛਾ ਲੱਗਦਾ ਆ ਹੈਨਾ।
ਓ ਤਾਂ ਹੈ ਬਿਲਕੁੱਲ ਨਾਲ ਏਦੀ ਵੀ ਥੋੜੀ ਆਊਟਿੰਗ ਹੋ ਜਾਇਆ ਕਰੂਗੀਂ ਮਾਈੰਡ ਫਰੈਸ਼ ਹੋ ਜਾਂਦਾ ਸਵੇਰੇ-ਸਵੇਰੇ ਘੁੰਮ ਕੇ ਨਾ ਸੈਰ ਕਰਕੇ।
ਹੋਰ-ਹੋਰ ਸਵੇਰ ਦਾ ਤਾਂ ਵੈਸਾ ਈ ਵਾਤਾਵਰਨ ਤੁਹਾਨੂੰ ਪਤਾ ਕਿੰਨਾ ਸਾਫ਼ ਹੁੰਦਾ ਨਾਲੇ ਆ ਪਣੇ ਨੇੜੇ ਪਾਰਕ ਹੈਗੀ ਆ। ਤੇ ਕਿਉਂ ਨਾ ਅਸੀਂ ਚੱਲੀਏ ਅੰਦਰ ਸਾਨੂੰ ਸੁਣ ਦਾ ਵੀ ਹੁੰਦਾ ਸਾਰਾ ਕੁਛ ਹੈਨਾ।
ਹਾਂਜੀ ਨਾਲੇ ਜੇੜਾ ਭੀੜ ਭੜੱਕਾ ਵੀ ਘੱਟ ਹੁੰਦਾ ਐ।
ਹਾਂਜੀ-ਹਾਂਜੀ। ਹਾਂਜੀ-ਹਾਂਜੀ ਠੀਕ ਐ, ਠੀਕ ਐ ਹੋਰ ਸੁਣਾਓ ਸਭ ਠੀਕ ਠਾਕ ਘਰ?
ਵਧੀਆ-ਵਧੀਆ ਤੁਸੀਂ ਦੱਸੋ ਕੀ ਅ ਕੀ ਕੈਂਦੇ, ਅ
ਹੈਲੋ
ਥੇ ਓ ਹੈਲੋ ਹਾਂਜੀ।
ਵਧੀਆ ਮੈਂ ਹਾਂਜੀ ਚਲੋ ਠੀਕ ਐ ਓਕੇ ਜੀ ਬਾਏ-ਬਾਏ।
ਹਾਂਜੀ ਠੀਕ ਏ ਓਕੇ ਜੀ ਠੀਕ ਐ ਬਾਏ।
ਹਾਂਜੀ ਬਸ